ਹੈਲੋ! ਹੈਲੋ!
ਹੈਲੋ!
ਹਾਂਜੀ, ਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਹੋ?
ਬਸ ਵਧੀਆ ਜੀ ਹੋਰ ਖਾਣਾ ਖਾ ਲਿਆ।
ਹਾਂਜੀ-ਹਾਂਜੀ, ਹੁਣੇ ਖਾਦਾ ਸੀ ਆਪਾਂ।
ਕੀ ਬਣਾਇਆ ਅੱਜ?
ਅਸੀਂ ਖਾਦੀ ਚਾਪਾਂ ਨਾਲ ਰੋਟੀ।
ਅੱਛਾ-ਅੱਛਾ, ਚਲੋ ਵਧੀਆ ਗੱਲ ਹੈ।
ਹੋਰ ਤੁਸੀਂ ਖਾ ਲਿਆ?
ਹਾਂਜੀ ਖਾ ਲਿਆ ਹਲੇ, ਹਲੇ ਬਨ ਰਿਹਾ ਖਾਇਆ ਨਹੀਂ ਹਲੇ। ਦਾਲ-ਚਾਵਲ ਬਣਾਏ ਨੇਂ ਅੱਜ।
ਅੱਛਾ-ਅੱਛਾ, ਚਲੋ ਵਧੀਆ।
ਹਾਂਜੀ।
ਹੋਰ
ਬਸ ਜੀ ਵਧੀਆ।
ਹਾਂਜੀ। ਹੋਰ ਕੀ ਕਰ ਰਹੇ ਹੋ, ਤੁਸੀ ਅੱਜ-ਕਲ?
ਕੀ?
ਮੈਂ ਕੀ ਕਰ ਕਰ ਰਹੇ ਸੀ ਐਸਾ?
ਪੜ੍ਹ ਰਿਹਾ ਹਲੇ ਤੇ।
ਅੱਛਾ। ਕਿਕ੍ਰਟ ਵੈਗਰਾ
ਸੈਕਿੰਡ ਏਅਰ ਚ, ਹਾਂਜੀ। ਤੇ ਅੱਜ ਸ਼ਾਮੀ।
ਹਾਂਜੀ।
ਅੱਛਾ।
ਹਾਂਜੀ- ਹਾਂਜੀ।
ਕਿਹੜੀ ਸਾਈਡ?
ਸਾਡੇ ਇੱਧਰ ਹੀ ਹੈਗੇ ਇੱਕ ਗਰਾਊਂਡ ਹੈਗਾ। ਹਾਂਜੀ।
ਮੈਂ ਕੋਈ ਸਹਿਣ ਨੀੇਾਂਲ ਜਦੲਈ ਦੇਖਣਾ ਤੁਸੀਂ ਜਾਂਦੇ ਹੋ ਦੱਸੋ ਫੇਰ। ਮੈਂ ਚੱਲਦਾ ਆ ਤੁਹਾਡੇ ਨਾਲ
ਅੱ, ਅੱਛਾ ਜੀ, ਅੱਛਾ। ਹੋਰ ਤੁਸੀਂ ਪੜ੍ਹ ਰਹੇ ਹੋ ਹਲੇ?
ਨਹੀਂ ਬੇਟਾ। ਜੇ ਤੁਸੀਂ ਜਾਓਗੇ ਤੇ ਦੱਸ ਦੇਣਾ। ਮੈਂ ਵੀ ਚੱਲ ਲਾਂਗਾ ਤੁਹਾਡੇ ਨਾਲ
ਅੱਛਾ। ਠੀਕ ਹੈ ਜੀ, ਠੀਕ ਹੈ।
ਹਾਂਜੀ- ਹਾਂਜੀ।
ਦੱਸ ਦਾਗੇ।
ਹਾਂਜੀ। ਹੋਰ
ਹੋਰ ਘੁੰਮ ਆਏ ਓ?
ਹੋਰ ਅੱਜ ਹੀ ਆ ਸੀ। ਘਰ ਬਸ ਸਵੇਰੇ
ਅੱਛਾ- ਅੱਛਾ।
ਹਾਂਜੀ- ਹਾਂਜੀ।
ਗਰਮੀ ਲੱਗ ਰਹੀ ਸੀ। ਉਧਰ ਜ਼ਿਆਦਾ ਗਰਮੀ ਹੈਗੀ ਹੈ।
ਗਰਮੀ ਤਾਂ ਇੱਧਰ ਹੀ ਹੈ ਜ਼ਿਆਦਾ। ਇੱਧਰ ਲੱਗ ਰਹੀ ਹੈ।
ਹਨਾ। ਉੱਧਰ ਥੋੜਾ ਪਹਾੜੀ ਵਗੈਰਾ ਇਲਾਕਾ ਹੈ ਨਾ
ਹੂ ਸਾਢੇ ਛੇ ਟ੍ਰੇਨ ਬਾਏ ਟ੍ਰਰੇਨ ਨਾਲ ਹੀ ਫਿਰ ਟਿਊਸ਼ਨ ਚਲਾ ਗਿਆ।
ਅੱਛਾ, ਅੱਛਾ-ਅੱਛਾ।
ਉਹ ਸਭ ਟਿਊਸ਼ਨ ਜਾਣਾ ਪੈ ਗਿਆ। ਛੁੱਟੀਆਂ ਬੜੀਆਂ ਹੋਊ
ਹੂ ਵਾਹੀ ਤਾਂ ਉਹੀ ਤਾਂ ਗੱਲ ਹੈ।
ਹੂ
ਤੁਹਾਡੀ ਆਵਾਜ਼ ਕੱਟ- ਕੱਟ ਕੇ ਆ ਰਹੀ ਹੈ।
ਉਹ ਮੈਂ ਜਿਹੜਾ ਅੰਦਰ ਬੈਠਾ ਸੀ। ਨਾ
ਅੱਛਾ -ਅੱਛਾ।
ਹੂ